ਹੈਂ
ਹੈਲੋ ਹਾਂਜੀ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
ਕੀ ਹਾਲ ਏ
ਵਧੀਆ ਜੀ ਤੁਸੀਂ ਸੁਣਾਓ ਜੀ ਕੀ ਹਾਲ ਏ
ਠੀਕ ਏ ਜੀ ਤੁਸੀਂ ਬੜੇ ਦਿਨਾਂ ਬਾਦ ਫ਼ੋਨ ਕੀਤਾ ਮੈਨੂੰ
ਬਸ ਮੈਂ ਥੋੜਾ ਬੀਜੀ ਸੀ ਇਸ ਕਰਕੇ ਥੋੜਾ ਫੋਨ ਨੀਂ ਕਰ ਪਾਈ ਅੱਜ ਥੋੜਾ ਟਾਈਮ ਲੱਗਿਆ ਮੈਂ ਕਿਆ ਤੁਆਡੇ ਨਾਲ ਗੱਲ ਈ ਕਰ ਲਾਂ
ਹਾਂਜੀ ਹਾਂਜੀ ਮੈਂ ਵੀ ਮੈਂ ਕਿਆ ਕਿੰਨੇ ਦਿਨ ਹੋ ਗਏ ਉਹਨਾਂ ਦਾ ਫੋਨ ਹਈ ਨੀ ਆਇਆ ਮੈਨੂੰ ਮ ਆਈ ਮੈਂ ਲੈ ਕੇੱਧਰੇ ਮੈਨੂੰ
ਹ ਨਾ ਕੱਲ ਮੈਂ ਤੈਨੂੰ ਦੇਖਿਆ ਸੀ ਦੂਰੋਂ ਦੇਖਿਆ ਸੀ ਨਗਰ ਕੀਰਤਨ ਚ
ਹਾਂਜੀ, ਹਾਂਜੀ
ਹਾਂਜੀ ਗੁਰਦੁਆਰੇ ਗਏ ਸੀ ਨਾ ਸੀ ਤੇ ਫੇਰ ਨਗਰ ਕੀ ਦਪੁਰ ਜਾਈਦਾ ਸੀ ਕੱਲ ਕਿਉਂਕਿ ਦੁਪਹਿਰ ਦੇ ਟਾਈਮ ਤੇ ਜਾਇਆ ਨੀ ਜਾਂਦਾ ਛਬੀਲ ਲਾਉਂਦੇ ਨਾ ਤੁਡੇ
ਅੱਛਾ, ਅੱਛਾ
ਹਾਂਜੀ ਫੇਰ ਬੱਚੇ ਬੁੱਚੇ ਸਭ
ਕ ਅਸੀਂ ਰਾਤੀ ਨਾਲ ਤੁਹਾਡੇ ਕੋਈ ਲੇਡੀਜ਼ ਵੀ ਹੈ ਗਏ ਸੀ
ਹਾਂਜੀ, ਹਾਂਜੀ ਉਹ ਮੇਰੀਆਂ ਦਰਾਨੀਆਂ ਜਠਾਨੀਆਂ ਸੀ ਮੇਰੇ ਨਾਲ
ਹਾਂਜੀ
ਪੜੋਸੀ ਵੀ ਸੀ ਪੜੋਸੀ ਸੀ ਨਾਲ ਮੇਰੀ ਦਰਾਨ ਜਠਣੀ ਸੀ ਇੱਕ ਪੜੋਸਮ ਸੀ ਇੱਕ
ਅੱਛਾ ਸਾਰੇ ਕੱਠੇ ਹੋ ਕੇ ਜਾਂਦੇ ਓ
ਹਾਂਜੀ, ਹਾਂਜੀ
ਬਸ ਵਧੀਆ ਜੀ ਹੋਰ ਸੁਣਾਓ
ਹਾਂ ਗੁਰਦੁਆਰਾ ਦੂਰ ਏ ਨਾ ਇਸ ਕਰਕੇ ਫੇਰ ਅਸੀਂ ਸਾਰੇ ਇੱਕੋ ਜਿ ਨੇਵੇੇ ਲੱ ਕੇ ਜਾਈਦਾ
ਹਾਂ ਹਾਂਜੀ ਗੁਰਦੁਆਰੇ ਅਸੀਂ ਤੇ ਬਸ ਪਾਲ ਕੇ ਸਾਹਿਬ ਤੇ ਮੱਥਾ ਟੇਕ ਕੇ ਵਾਪਸ ਆ ਗਏ ਸੀ ਘਰ
ਹਾਂਜੀ ਜੈਂਨਸ ਲੋਕ ਫੇਰ ਬਾਦ ਚ ਜਾਂਦੇ ਨਾ ਸੇਵਾ ਸੇਵਾ ਕਰਕੇ ਸਰਾ ਸੰਭਾਲ ਸਮੇਟ ਕਰਕੇ ਫੇਰ ਜਾਂਦੇ ਨੇ ਫੇਰ ਅਸੀਂ ਓਨੀ ਦੇਰ ਘਰ ਆ ਦਦਾ ਘਰ ਆ ਕੇ ਕੋਈ ਰੋਟੀ ਪਾਣੀ ਬਣਾਈਏ ਕੁਛ ਕਰੀਏ
ਹਾਂਜੀ ਹੋਰ
ਹੂੰ
ਅੱਜ ਅਸੀਂ ਬਣਾਏ ਉਹ ਸੋਆ ਬੀਨ ਨੀ ਹੁੰਦੀ ਉਹਨਾਂ ਦਾ ਜਿਹੜਾ ਸੋਇਬੀਨ ਦਾ ਬਰੀਕ ਚੂਰਾ ਮਿਲਦਾ ਉਹ ਬਣਾਇਆ
ਅੱਛਾ ਅੱਛਾ ਅੱਛਾ ਨਿਊਟਰੀ ਬਣਾਈਏ
ਹਾਂਜੀ, ਹਾਂਜੀ
ਬਸ ਵਧੀਆ ਅਵੀ ਕੱਲ ਅੰਮ੍ਰਿਤਸਰ ਚੱਲੇ ਸੀ ਮੈਂ ਕਿਆ ਫੇਰ ਗੱਲ ਨੀ ਹੋੋਣੀ ਤੇ ਗੱਲ ਕਰ ਲਾਂ
ਹਾਂਜੀ ਬੋਹਤ ਵਧੀਆ ਕੀਤਾ ਮੈਂ ਤਾਂ ਕਹਿ ਰਹੀ ਬੋਹਤ ਵਧੀਆ ਕੀਤਾ ਤੁਸੀਂ ਗੱਲ ਕਰਕੇ ਮੈਂ ਵੀ ਪਹਿਲਾਂ ਕੱਲ ਸਵੇਰੇ ਚਲੀ ਗੀ, ਹੋਸਪਿਟਲ ਚਲੀ ਗੀ। ਅੱਖਾਂ ਟੈਸਟ ਕਰਵਾਣੀਆਂ ਸੀ ਆਪਣੀਆਂ। ਚਸ਼ਮਾਂ ਤੇ ਲੱਗਿਆ ਹੋਇਆ।
ਅੱਛਾ।
ਬਸ ਅੱਖਾਂ ਭਾਰੀਆਂ- ਭਾਰੀਆਂ ਰਹਿੰਦੀਆਂ ਸੀ, ਥੋੜ੍ਹੀ ਖਾਰਸ਼ ਅੱਖਾਂ ਚ' ਹੁੰਦੀ ਸੀ, ਤੇ ਮੇਰੀ ਬੇਟੀ ਕਹਿਣ ਲੱਗੀ ਮੰਮੀ ਚੱਕ ਕਰਵਾਵੋ ਤੁਸੀਂ।
ਉਹ ਮੈਂ ਚੈੱਕ ਕਰਵਾਉਣ ਗਈ।
ਥੋੜਾ ਗਰਮੀ ਕਰਕੇ ਵੀ ਨਾ ਅੱਖਾਂ ਭਾਰੀਆਂ- ਭਾਰੀਆਂ ਰਹਿੰਦੀਆਂ ਨੇ। ਗਰਮੀ ਵੀ ਬਹੁਤ ਹੀ ਜਲਣ ਹੁੰਦੀ ਹੈ। ਅੱਖਾਂ ਚ' ਉਹ ਗਰਮੀ ਚ'।
ਹਾਂ, ਤੇ ਉਹਨਾਂ ਨੇ ਤੇ ਇਹੀ ਕਿਹਾ ਕਿ ਅੱਖਾਂ ਦੇ ਮਤਲਬ ਕਿ ਜੇ ਤੁਸੀਂ ਬਾਹਰ- ਬੂਰ ਜਾਣਾ ਜਿਹੜਾ ਦੂਰ ਦਾ ਚਸ਼ਮਾ ਲਗਾ ਕੇ ਜਾਓ।
ਬਲੈਕ ਵਾਲਾ ਚਸ਼ਮਾ ਜਿਹੜਾ ਹੈ। ਤੇ। ਆਕੇ ਵੀ ਆਪਣੀਆਂ ਅੱਖਾਂ ਨੂੰ ਰਿਲੈਕਸ ਦੇਣ ਲਈ ਤੁਸੀਂ ਠੰਡੇ ਪਾਣੀ ਦੇ ਛਿਟੇ ਜਾਂ ਥੋੜ੍ਹੀ ਦੇਰ ਕੋਈ ਪਾਣੀ ਵਿੱਚ ਡਬੋ ਕੇ ਪਾਣੀ ਚ' ਠੰਡੇ ਚ' ਮਨੂੰ ਰੂਮਾਲ- ਰਮੂਲ ਆਪਣੀਆਂ ਅੱਖਾਂ ਦੇ ਅੱਗੇ ਰੱਖੋ ਕਿ ਤੁਹਾਨੂੰ ਥੋੜਾ ਰਿਲੈਕਸ ਰਏਗਾ। ਤੇ ਬਸ। ਹੋਸਪਿਟਲਾਂ ਚ' ਵੀ ਬਹੁਤ ਭੀੜ ਇੰਨੀ ਭੀੜ ਕੋਈ ਕਹਿਣ ਦੀ ਹੱਦ ਨੀ। ਬਹੁਤ ਜ਼ਿਆਦਾ, ਸਲੀਪ ਲੈਣ ਵਾਲੀ ਚ' ਪੀੜ। ਫਿਰ ਡੋਕਟਰ ਕੋਲ ਪੀੜ ਫਿਰ ਇੱਥੇ ਟੈਸਟ ਕਰਾਓ, ਓਥੇ ਟੈਸਟ ਕਰਾਓ, ਚਲੋ ਜੀ ਕੋਈ ਨੀ। ਉਹ ਤੇ ਠੀਕ ਹੈ। ਡਾਕਟਰ ਵਧੀਆ ਹੋਣਾ ਚਾਹੀਦਾ ਬਸ ਤੇ ਰੋਣ ਦੀ ਕੇੜੀ ਗੱਲ।
ਹਾਂਜੀ, ਬਿਲਕੁਲ ਸਹੀ ਗੱਲ ਹੈ। ਸਭ ਭੀੜ ਹੀ ਹੈ। ਸਭ ਜਗ੍ਹਾ ਭੀੜ ਹੈ ਜੀ।
ਹਾਂਜੀ, ਨਈ- ਨਈ ਲੈਣ ਦਾ ਤਾਂ ਚਲੋ ਕੋਈ ਗੱਲ ਅਸੂਲ ਨਾਲ ਚੱਲਣ ਤੇ ਲੈਣ ਚ' ਵੀ ਕੋਈ ਡਰ ਨੀ।
ਅੱਛਾ, ਲਾਈਨ ਚ' ਕੀ ਸੀ ਇੱਕ ਲਾਈਨ ਚ' ਪਰਚੀ ਬਣਾਣ ਲੱਗਿਆ ਲਾਈਨ ਬਣਾਈ। ਫਿਰ ਦੂਸਰੀ ਅਸੀਂ ਜਿੱਥੇ ਡੋਕਟਰ ਕੋਲ ਗਏ ਪਰਚੀ ਦਿਖਾਣ। ਤ ਉਹ ਕਹਿਣ ਲੱਗ ਗਏ ਪਹਿਲਾਂ ਆਪਣਾ ਬੀ ਪੀ ਵਗੈਰਾ ਚੈੱਕ ਕਰਾ ਲੋ। ਬੀ ਪੀ ਬੂਪੀ ਚੈੱਕ ਕਰਾਇਆ, ਤੋਂ ਫੇਰ ਉਹਨਾ ਨੂੰ ਪਰਚੀ ਜਮਾ ਕਰਾਈ। ਤੇ ਕਹਿਣ ਲੱਗੇ ਤੁਹਾਡਾ ਥਰਟੀ ਸਿਕਸ ਨੰਬਰ ਏ। ਤੁਸੀਂ ਚਾਹੇ ਜੇ ਕਿਧਰੇ ਜਾਣਾ ਚਾਹੁੰਦੇ ਹੋ ਵੀ ਘੰਟੇ ਧੱਕਣ ਆਉਣਾ ਚਾਹੁੰਦੇ ਜੇ ਲੋਕਲ ਹੋ, ਜਾਂ ਕੁਛ ਹੋ। ਤੇ ਤੁਸੀਂ ਏਦਾਂ ਕਰਨਾ ਘੰਟੇ ਤੱਕ ਆ ਜਾਣਾ। ਫੇਰ ਆਪਾਂ ਲੋਕਲ ਤੇ ਹੈ ਨੀ ਸੀ। ਫਿਰ ਥੋੜ੍ਹਾ- ਬਹੁਤਾ ਹੋਸਪਿਟਲ ਵਿੱਚ ਵੀ ਟਾਈਮ ਇੱਧਰ- ਉੱਧਰ ਘੁੰਮ- ਘੁੰਮ ਕੇ ਬਤਾਇਆ। ਮੇਰੀ ਦਰਾਣੀ ਦੀ ਛੋਟੀ ਕੁੜੀ ਵੀ ਗਈ ਸੀ। ਉਹਨੂੰ ਵੀ ਇੱਥੇ ਥੋੜਾ, ਥਾਈਰੈਡ ਦਾ ਦੱਸਦੇ ਪਏ ਸੀ ਪਰ ਥਾਈਰੈਡ ਹੈ ਨਈ ਸੀ। ਓਦੇ ਟੈਸਟ- ਟੂਸਟ ਕਰਵਾਏ ਗਏ ਸੀ।
ਅੱਛਾ, ਤੇ ਨਿਕਲਿਆ ਨਈ ਥਾਇਰੇਡ।
ਨਈ- ਨਈ ਨਿਕਲਿਆ ਨੀ, ਬਸ ਥੋੜ੍ਹੇ ਅੱਜ ਕੱਲ੍ਹ ਦੇ ਬੱਚੇ ਵੈਸੇ ਜਿੱਦੀ ਟਾਈਪ ਦੇ ਹੁੰਦੇ ਆ ਨਾ। ਉਹ ਜਿਦਾ ਕਰ- ਕਰ ਕਰਕੇ ਮਤਲਬ ਕੀ। ਪਤਲੀ ਜੀ ਹੋਦੀ ਹੈ। ਤੇ ਲੋਕੀ ਸਾਰੇ ਪੁੱਛਦੇ ਆ ਕਿ ਇੰਨੀ ਮਾੜੀ ਕਿਉ ਹੈ ਕਮਜ਼ੋਰ ਕਿਉਂ ਹੈ। ਤੇ ਤਦ ਕਰਕੇ ਫੇਰ ਉਹਨੂੰ ਵੀ ਲੋਕਾਂ ਨੇ ਵਹਿਮ ਪਾਤਾ ਥਾਇਰਇਡ ਨਾ ਆਏ, ਥਾਇਰਇਡ ਟੈਸਟ ਕਰਾਓ।
ਓ ਆਪਾਂ ਟੈਸਟ ਕਰਵਾਇਆ ਤੇ ਕੁਛ ਨੀ ਨਿਕਲਿਆ। ਬਸ, ਡਾਕਟਰ ਨੇ ਬਾਹਰਲਾ ਖਾਣਾ, ਖਾਨਾ ਬੰਦ ਕਰ ਦਿੱਤਾ, ਜੈਸੇ ਹੋ ਗੀ ਮੈਕਰੋਨੀ ਹੋ ਗੀ, ਐ ਸਭ ਬੰਦ ਕਰ ਦਿੱਤਾ, ਪਾਪੜ ਖਾਂਦੀ ਸੀ ਬੜੇ। ਚਿਪਸ, ਟੱਕਾ-ਟੱਕ ਏਦਾਂ ਦੇ ਪਾਪੜ ਬੋਤ ਖਾ ਰੀ ਸੀ।
ਸਭ ਬੱਚੇ ਬੜੇ ਪਾਪੜ ਖਾਦੇ ਨੇ। ਮੈਂ ਕਹ ਰੀ ਸੀ ਅੱਛਾ, ਤੁਸੀ ਗੋਦੀ 'ਚ ਕਿਦਾ ਬੱਚਾ ਚੁੱਕ ਚੁੱਕਿਆ ਦਾ ਸੀ ਮੈਂ ਕਯਾ ਪੁੱਛਾਂਗੀ ਭੈਣ ਜੀ ਨੁ ਮੈਂ ਵੇਖਿਆ ਗੋਦੀ ਵਿੱਚ ਬੱਚਾ ਕਿਦਾ ਚੁੱਕਿਆ ਦਾ ਸੀ।
ਓ ਗੋਦੀ 'ਚ ਬੱਚਾ, ਓ ਮੇਰੀ ਪੈਣ ਬਣੀ ਹੋਈ ਏ, ਓਦੀ ਕੁੜੀ ਪੇਕੇ ਕੇ ਆਈ ਹੋਈ ਏ, ਤੇ ਓਨਾਂ ਦੀ ਕਾਕ ਕੀ ਅੱਗੋਂ ਹੋਈ ਦੀ ਨਾ ਗੁੜੀਯਾ ਆਈ ਦੀ ਓਨਾ ਘਰ।
ਅੱਛਾ ਠੀਕ ਏ, ਠੀਕ ਏ ਮੈਂ ਸੋਚ ਮੈਂ ਕਯਾ ਪਤਾ ਨੀ ਕਿਦਾਂ ਬੱਚਿਆਂ ਏਨਾਂ ਨੇ ਫੜਿਆ ਛੋਟ ਟਾ ਜਯਾ ਕੁੜੀ ਕੀ ਮੁਡਾੰ ਸੀ?
ਕੁੜੀ ਸੀ ਜੀ, ਕੁੜੀ ਸੀ। ਬਸ ਓਹੀ ਪਿਆਰ ਬੜਾ ਜੀ ਓਨਾਂ ਦੇ ਨਾਲ ਬਸ ਓ ਫਿਰ ਕਹਿੰਦੇ ਤੁਸੀਂ ਗੁਰਦੁਆਰੇ ਜਾਓਗੇ ਤੇ ਸਾਨੂੰ ਵੀ ਲੈ ਕੇ ਜਾਣਾ। ਹੈ ਤੇ ਓ ਹਿੰਦੂ ਨੇ, ਲੇਕਿਨ ਓ ਪਿਆਰ ਬੜਾ ਕਰਦੇ ਨੇ। ਇਸ ਕਰਕੇ ਓ ਫਿਰ ਸਾਡੇ ਨਾਲ ਹੀ ਚੱਲ ਚੱਲ ਗੇ। ਫਿਰ ਓ ਥੋੜ੍ਹੀ ਥੱਕ ਗਈ ਸੀ, ਕਹਿੰਦੀ ਆਂਟੀ ਹੁਨ ਤੁਸੀਂ ਫੜ੍ਹ ਲਓ, ਫਿਰ ਮੈਂ ਫੜ੍ਹ ਲਈ ਓਦੀ ਕੁੜੀ।
ਅੱਛਾ ਤਾਂਈ ਵੇਖਯਾ ਸੀ ਮੈਂ ਤੁਆਨੁ।
ਹਾਂਜੀ, ਹਾਂਜੀ, ਹਾਂਜੀ।
ਹੋਰ
ਹੋਰ ਬਸ
ਮੈਂ ਵੀ ਬੱਸ ਕੱਲ ਕੱਲ ਜਾਨਾ ਸੀ ਅੰਮ੍ਰਿਤਸਰ, ਪੈਕਿੰਗ ਪੁਕਿੰਗ ਕੀਤੀ ਏ।
ਹਾਂਜੀ-ਹਾਂਜੀ ਪੈਕਿੰਗ ਓ ਤਾਂ ਫਿਰ ਹੈ ਈ ਏ, ਟਰੇਨਾਂ ਵੀ ਬੜੀਆਂ ਭੀੜਾਂ ਪੈਣ ਜੀ ਬੋਤ ਜਿਆਦਿਆਂ ਭੀੜਾਂ ਏ ਤੁਸੀਂ ਬੁੱਕ ਕਰਾ ਕੇ ਗਏ ਓ ਨਾ ਟਿ ਟਿਕਟ ਬੁੱਕ ਕਰਾਈ।
ਹਾਂਜੀ-ਹਾਂਜੀ, ਬੁਕਿੰਗ ਤੇ ਜਨਰਲ ਤੇ ਨਈ
ਹਾਂਜੀ-ਹਾਂਜੀ। ਨਾਲੇ ਗਰਮੀ ਵੀ ਬੋਤ ਐ ਨਾ, ਗਰਮੀ ਏ ਮੇਨ ਤਾਂ ਬਾਤ ਗਰਮੀ ਦੀ ਏ।
ਹਾਂਜੀ-ਹਾਂਜੀ, ਓ ਮੈਂ ਤੇ ਐ ਪੁੱਛਨ ਅਸਤੇ ਫੋਨ ਕੀਤਾ ਸੀ ਤੁਸੀਂ ਕੋਟ ਸੈਟ ਪਾਇਆ ਦਾ ਸੀ ਓ ਰੇਡੀਮੇਡ ਸੀ ਯਾ ਮਤਲਬ ਤੁਸੀਂ ਕਿਸੀ ਕੋ ਸਟਿਚ ਕਰਾਇਆ?
ਓ ਨਾ ਮੇਰੀ ਬੇਟੀ ਸੀ ਲੈਂਦੀ ਏ।
ਹਾਂਜੀ।
ਮੇਰੀ ਬੇਟੀ ਏਨਾ, ਮੇਰੀ ਬੇਟੀ ਏ ਜੇਠਾਨੀ ਦੀ ਲੜਕੀ ਏ ਓ ਸੀ ਲੈਦੀ ਏ ਕੱਪੜੇ। ਕੱਪੜੇ ਸੀ ਲੈਂਦੀ, ਮੈਂ ਓਨੂੰ ਦਿਖਾਇਆ ਸੀ ਫੋਨ 'ਚ ਦਿਖਾਇਆ ਸੀ ਮੈ ਓਨੂੰ।
ਅੱਛਾ, ਬੜਾ ਸੋਣਾ ਲੱਗ ਰਿਹਾ ਸੀ। ਮੈਂ ਕਯਾ ਚਲੋ ਅਗਰ ਬਾਜ਼ਾਰੋਂ ਲੈ ਕੇ ਆਏ ਨੇ ਤੇ ਮੈਂ ਵੀ ਲੈ ਆਨੀ ਆ।
ਨਈ-ਨਈ, ਮੈਂ ਤੇ ਓਨੂੰ ਨਾ ਦੱਸਿਆ ਸੀ ਕਿ ਏਦਾਂ ਏਦਾਂ ਕਰਕੇ ਸੀ ਦੇ। ਬਸ ਓਨੂੰ ਮੈਂ ਦੱਸਿਆ ਸੀ ਸੀਨਾ ਤੇ ਤਾਂ ਣੀ ਹੈ ਕੁੜਤੇ ਵਾਂਗੂ ਸੀਨਾ ਬਸ ਲੈਸਾਂ ਲੂਸਾਂ ਲਾ ਕੇ ਓਦੇ ਤੇ। ਡਿਜ਼ਾਇਨ ਪਾ ਦਿੱਤਾ, ਥੋੜਾ ਸਈ ਬਣ ਗਿਆ, ਵਧੀਆ ਬਣ ਗਿਆ ਹੋਰ ਤਾਂ ਕੁਛ ਨੀ।
ਸੋਨਾ ਲੱਗ ਰਿਹਾ ਸੀ ਨੀ ਫਿਰ ਕੱਪੜਾ ਕਿੱਥੋਂ ਲਿਆਏ ਸੀ?
ਕੱਪੜਾ ਸਾਡੇ ਇੱਥੇ ਨਾ, ਮੁੰਡਾ ਵੇਚਦਾ ਕੱਪੜੇ ਪਹਿਲਾਂ ਤਾਂ ਉਹ ਸੰਡੇਂ ਦੇ ਸੰਡੇਂ ਬੈਠਦਾ ਸੀ ਤੇ ਹੁਣ ਉਹਦਾ ਕੰਮ ਚੱਲ ਗਿਆ ਤੇ ਉਹਨੇ ਆਪਣੀ ਦੁਕਾਨ ਲੱਲੀ। ਉਹ ਸ਼ਾਮ ਟਾਈਮ ਈ ਖੋਲਦਾ, ਉਹ ਫ਼ੋਨ 'ਚ ਵੀ ਪਾ ਦਿੰਦਾ
ਕੋਟਨ ਤੇ ਕੋਟਨ ਦਾ ਸੀ ਕੱਪੜਾ? ਠੀਕ‌ ਏ ਠੀਕ ਏ ਵਧੀਆ ਲਗ ਰਿਹਾ ਸੀ, ਬਹੁਤ ਦੂਰੋਂ ਥੋੜਾ ਵਧੀਆ ਲੱਗ ਰਿਹਾ ਸੀ, ਬਸ ਮੈਂ ਆਂਣਾ ਸੀ ਪਰ ਤੇ ਕੱਲ੍ਹ ਭੀੜ ਬੜੀ ਸੀ ਬਾਜ਼ਾਰ 'ਚ।
ਹਾਂਜੀ, ਹਾਂਜੀ-ਹਾਂਜੀ।
ਹੋਰ ਤੁਸੀਂ ਉਹ ਤੋਰੀ ਲਾਈ ਦੀ ਸੀ, ਵੱਧ ਤੀ ਤੋਰੀ ਫੇਰ
ਨਾ ਕਿੱਥੇ ਹਜੇ, ਉਹ ਤਾਂ ਮੈਂ ਕਿਸੇ ਨੂੰ ਪੁੱਛਿਆ ਸੀ ਤੇ ਉਹ ਕਹਿੰਦੇ ਦੋ ਮਹੀਨੇ, ਹਾਂ ਪੱਤੇ ਆ ਪੱਤੇ ਵੇਖ ਮੈਂ ਬੜੀ ਖੁਸ਼ ਹੁੰਨੀ ਆ ਕਿ ਮੈਂ ਵੀਜ ਆਏ ਆ ਤੇ ਪੱਤੇ ਆ ਗੇ ਆ ਬਾਹਰ।
ਹਾਂਸ, ਮੈਂ ਕਿਹਾ ਉਦੋ ਤੁਸੀਂ ਕੋਈ ਜਿਹੜੇ ਸੀਗੇ, ਮੈਂ ਤੋਰੀ ਲਾਈ ਐ।
ਹਾਂਜੀ-ਹਾਂਜੀ, ਮੈਨੂੰ ਬਹੁਤ ਸ਼ੌਕ ਏ, ਬਹੁਤ ਸ਼ੌਂਕ ਏ, ਮੈਨੂੰ ਪੌਦੇੇ-ਪੂਦੇ ਲਗਾਂਣ ਦਾ।
ਅੱਛਾ, ਹੋਰ ਕੁੱਝ ਵੀ ਲਾਇਆ ਦਾ?
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਸਾਡੇ ਘਰ ਪਾਠ ਹੋਇਆ ਸੀ, ਬਾਬਾ ਜੀ ਨੂੰ ਫੁੱਲ ਚੜ੍ਹਾਏ ਸੀ, ਹਾਰ ਚੜ੍ਹਾਏ ਸੀ ਬਾਬਾ ਜੀ ਦੇ ਤੇ ਜਦੋਂ ਭਾਈ ਸਾਹਬ ਜੀ ਨੇ ਨਾ, ਇੱਕ ਪਨੀ 'ਚ ਪਾ ਕੇ ਚਲੇ ਗਏ। ਫੇਰ ਤੁਹਾਨੂੰ ਪਤਾ ਈ ਏ, ਨਵੇਂ ਘਰ 'ਚ ਓਪਨਿੰਗ ਤੇ ਉਹ ਮੈਂ ਦੋ- ਦਿਨ ਬਾਅਦ ਦੇਖੇ ਥੋੜੇ ਫੁਲਾ ਦੇ ਵਿੱਚ ਓ ਹੋ ਗਈ, ਲੇਕਿਨ ਮੈਂ ਕਿਹਾ ਹਏ ਬਾਬਾ ਜੀ ਦੇ ਆ, ਮੇਨੇ ਬਈ ਤਿੰਨ ਦਿਨ ਦੇ ਪਾਠ ਦੇ ਆ, ਮੈਂ ਤੇ ਇਹਨਾਂ ਨੂੰ ਸੁੱਟਾਂਗੀ ਨੀ। ਤੇ ਮੈਂ ਇੱਕ ਮਿੱਟੀ ਦਾ ਖੱਡਾ ਕੀਤਾ, ਉਹਦੇ ਵਿੱਚ ਸਾਰੇ ਪਾ ਦਿੱਤੇ। ਮੈਂ ਕਿਹਾ, ਜੇ ਇਹਨਾਂ ਨੇ ਵਧਣਾ ਹੋਏ ਜਾ ਤਾਂ ਇਹਨਾਂ ਨੇ, ਨਹੀਂ ਤੇ ਮ ਮਤਲਬ ਕਿ ਮੈਂ ਪੈਰਾਂ 'ਚ ਨਹੀਂ ਸੁੱਟੇ।
ਅੱਛਾ, ਤੁਸੀਂ ਬੀਜ ਜਿਹੜਾ ਨਾ ਤੋਰੀ ਦਾ ਬੀਜ਼ ਤੁਸੀਂ ਮਤਲਬ ਕਿ, ਨਰਸਰੀ ਤੋਂ ਲੈ ਕੇ ਆਏ ਓ? ਜਾਂ ਫਿਰ- ਤੁਸੀਂ ਨਵਾਂ ਪੌਦਾ
ਨਹੀਂ-ਨਹੀਂ, ਸਾਡੇ ਨਾ ਪੜੋਸ ਵਿੱਚ ਮੇਰੇ ਕੋਲ਼ ਈ, ਮਤਲਬ ਕਿ ਬੱਚਾ ਈ ਬੜਾ ਆਨੰਦਾ ਮੇਰੇ ਕੋਲੋਂ। ਤੇ ਉਹਦੀ ਮੰਮਾ ਕਹਿ ਰਹੀ ਸੀ, ਕਿ ਇਹ ਨਾ ਉੱਪਰ ਚੜ੍ਹ ਜਾਂਦਾ ਐ ਨਿੱਕੀ-ਨਿੱਕੀ ਤੋਰੀ ਤੋੜ ਦਿੱਤਾ, ਮੈਂ ਕਿਹਾ ਤੋਰੀ ਤੋੜ ਦਿੱਤਾ, ਬੋ ਕੇ ਮੈਂ ਕਿਹਾ ਮੈਂ ਤੂੰ ਕਹਿ ਰਹੀ ਮੈਡਮ ਜੀ ਹਮ ਨੇ ਤੋਰੀ ਅਗਾ ਰੱਖੀ ਐ। ਜੇ ਉੱਪਰ ਛੱਤ ਪੇ ਜਾਤਾ ਹੈ। ਅਭੀ ਪੂਰੀ ਹੋਤੀ ਵੀ ਨਹੀਂ, ਜੇ ਛੋਟੀ-ਛੋਟੀ ਕੋ ਹੀ ਕਰ ਦੇਤਾ ਖ਼ਰਾਬ। ਤੋ ਮੈਂ ਕਿਹਾ ਮੁੰਡੇ ਨੂੰ ਬਤਾ ਦੋ ਫਿਰ। ਈਵਨ, ਬੀੜ ਲਗਾਤੇ ਹੈ। ਮੇਰੇ ਪਾਸ ਵੀ ਹੈ ਕੱੱਚੀ ਜਗ੍ਹਾ ਐ ਤੇ ਫੇਰ ਉਹਨਾਂ ਨੇ ਮੈਨੂੰ ਪੰਜ-ਸੱਤ ਬੀਜ ਦਿੱਤੇ ਫੇਰ ਅਸੀ ਰਾਤੀ ਇਹਨਾਂ ਨੂੰ ਕੋਲੀ 'ਚ ਭਿਉਂ ਕੇ ਰੱਖ ਦੇਨਾ ਤੇ ਸਵੇਰੇ ਉੱਠ ਕੇ ਤੇ ਇਹਨਾਂ ਦੀ ਨੌਕ ਵਾਲੀ ਸਾਈਡ ਜਿਹੜੀ ਉਹ ਜ਼ਮੀਨ 'ਚ ਗੱਢ ਦੇਣੀ।
ਅੱਛਾ, ਚਲੋ ਵਧੀਆ ਲਗੀ ਲੱਗੇਗੀ ਤੇ ਸਾਨੂੰ ਵੀ ਦੇਣਾ, ਵੈਸੇ ਤਾਂ ਬਣਾ ਕੇ ਈ ਖਵਾਣਾ, ਤੁਸੀਂ ਬਣਾਂਦੇ ਵੀ ਬਹੁਤ ਸਵਾਦ ਓ।
ਹਾਂਜੀ, ਦੀਦੀ ਹੁਣ ਬੇਟੇ ਨੂੰ ਈ ਭੇਜਾਂਗੀ, ਬਹੁਤ ਦੂਰ ਰਹਿੰਦੇ ਓ ਤੁਹੀ। ਮੈ ਉਹਨੂੰ ਕਵਾਂਗੀ ਦੇ ਆ, ਆਪਣੀ ਦੀਦੀ ਨੂੰ ਦੇ ਆ।
ਹਾਂ, ਕੋਈ ਨਹੀ ਦੇ ਦੇਨਾ।
ਠੀਕ ਹੈ ਜੀ, ਜ਼ਰੂਰ ਜੀ।
ਲਾ ਦੇਣਾ ਨੇ ਤੇ ਬੀਜ ਲੈ ਲੈਣਾ ਸਾਡੇ ਵੀ ਲਾ ਦੇਣਾ।
ਹਾਂਜੀ- ਹਾਂਜੀ ਕੋਈ ਗੱਲ ਨੀ ਮੈਂ ਤੁਹਾਡੇ ਆਵਾਂਗੀ ਨਾ, ਮੈਂ ਆਪਣੇ ਬੇਟੇ ਨੂੰ ਵੀ ਕਵਾਂਗੀ। ਹਾਂ, ਲਾਆ ਦੀਦੀ ਦੇ ਘਰ ਵੀ ਜਾ ਕੇ। ਹਾਂਜੀ- ਹਾਂਜੀ, ਤੇ ਮੈਂ ਨਾ, ਮਤਲਬ ਕੀ ਇਹ ਬਣ ਜਾ ਹੈਗੀ ਨਾ। ਫਿਰ ਮੈਂ ਇਕ- ਅੱਧਾ ਪੌਧਾ ਹੋਰ ਲਾ ਲਾਣਾ। ਮੈਨੂੰ ਪਤਾ ਲੱਗਦਾ ਮੇਰੀ ਵੀਡਿੳ ਜੋ ਮੈਂ ਕਰ ਰਹੀ ਆਂ, ਠੀਕ ਕਰ ਰਹੀ ਹਾਂ।
ਹਾਂਜੀ। ਚਲੋ ਤੁਸੀਂ ਉਹਨਾਂ ਨੂੰ ਪੁੱਛਣਾ ਵੀ, ਕੜੀ ਪੱਤਾ ਵੀ ਲਗਾਉਣਾ, ਸਾਡੇ ਨਾਲ ਕੜੀ ਪੱਤਾ ਨੀ ਲੱਗਾ ਦਾ। ਹੁਣ ਲਗਾਨਾ।
ਹਾਂਜੀ, ਉਹ ਮੈਂ ਪੁੱਛਿਆ ਸੀ ਕਿਸੇ ਨੂੰ ਤੇ ਉਹ ਕਹਿੰਦੇ ਤੁਹਾਨੂੰ ਉਹ ਪੌਦਾ ਲਿਆਣਾ ਪਏਗਾ।
ਅੱਛਾ, ਨਰਸਰੀ ਤੋਂ ਪੌਦਾ ਹੀ ਲੈਣਾ ਪੇਗਾ।
ਹੂ
ਚਲੋ, ਚੱਲਣਾ ਕਿਸੇ ਦਿਨ ਤੁਸੀਂ ਨਾਲ।
ਹਾਂ।
ਜਦੋਂ ਤੁਸੀਂ ਫ੍ਰੀ ਹੋਗੇ, ਮੇਰੇ ਨਾਲ ਚਲਨਾ। ਕਾਲੀ ਪੱਤੇ ਦਾ ਪੌਦਾ ਨਾ ਮਤਲਬ ਇਹ ਦੇ ਰੀਜ਼ ਪਾਓ।
ਤੇ ਮੈਂ ਤਾਂ ਗਲੀ ਚ' ਲੈ ਲੈਂਦੀ। ਆ ਹੀ ਨੀ ਰਹੇ।
ਸਾਡੇ ਤੇ ਇੱਥੇ ਆਉਂਦੇ ਵੀ ਨੀ। ਚਲੋ ਆਏਗਾ ਸਾਡਾ ਵੀ ਇੱਕ ਲੈ ਲੈਣਾ ਬਿਨਾਂ ਪੁੱਛੇ ਤੁਸੀਂ ਕੜੀ ਪੱਤੇ ਦਾ ਪੌਦਾ ਲੈ ਲੈਣਾ। ਹਾਂਜੀ। ਉਹਦਾ ਤੜਕਾ- ਤੜਕਾ ਲਾਓੋ, ਸਾਂਬਰ- ਸੁਬਰ ਚ' ਪਾ ਲੋ। ਇਡਲੀ ਚ' ਪਾਲੋ। ਵਧੀਆ। ਵਧੀਆ ਲੱਗਦਾ।
ਅ
ਹੈਲੋ, ਹਾਂਜੀ ਨੈਟਵਰਕ ਨਹੀਂ ਆਉਂਦੇ ਤੁਹਾਡੇ ਇੱਥੇ?
ਅੱਛਾ- ਅੱਛਾ, ਨੈਟਵਰਕ ਨਹੀਂ ਹੋਣੇ। ਹਾਂਜੀ। ਕੱਟਦੀ ਪਈ ਹੈ ਤੁਹਾਡੀ ਆਵਾਜ਼ ਬਿਲਕੁਲ, ਸਲੋ -ਸਲੋ।